ਹੈਲੋ
ਹੈਲੋ
ਸਸਰੀਕਾਲ ਪੈਣ ਜੀ ਹੈਲੋ।
ਹਾਂ ਜੀ ਸ਼ਸਰੀਕਾਲ।
ਸਸਰੀਕਾਲ ਮੈਂਖਾ ਹੋਰ ਕੀ ਹਾਲ ਨੇ।
ਵਦੀਆ ਵਦੀਆ ਤੁਸੀਂ ਸੁਨਾਓ।
ਮਖਾ ਆਪਾਂ ਈ ਵਦੀਆ ਹੋਰ ਕੀ ਕਰ ਰਹੇ ਤੁਸੀਂ
ਅਸੀਂ ਕੁਛ ਨੀ ਵਿਹਲੇ ਆੰ ਘੁੰਮਦੇ ਪਏ ਸੀ ਸੜਕ
ਫਿਰ ਕਿਉਂ ਰੋਟੀ- ਰੂਟੀ ਖਾ ਲਈ ਸੀਗੀ।
ਹਾਲੇ ਤੇ ਨੀ ਖਾਧੀ ਖਾਨੀ ਆ। ਹਾਲੇ ਬੰ
ਬਿਨਾਂ ਖਾਦੇੇ ਹੀ ਸੈਰ ਕਰੀ ਜਾੰਦੇ ਔ
ਹੋਰ ਬਿਨਾਂ ਖਾਧੇ ਸੈਰ ਕਰ ਰਿਹਾ, ਪਹਿਲੇ ਸੈਰ ਕਰਾਂਗੇ ਫਿਰ ਰੋਟੀ ਖਾਵਾਂਗੇ
ਤੁਸੀਂ ਕੀ ਆਂ, ਪੁੱਠੇ ਜੰਮੇ ਸੀਗੀ
ਹਾਂ ਪੁੱਠੇ ਹੀ ਜੰਮੇ ਸੀ
ਅੱਛਾ ਮੈਨੂੰ ਲੱਗਦਾ ਪਤਾ ਮਾਹ ਲੋਕੀ ਖਾਣ ਤੋਂ ਬਾਅਦ ਸੈਰ ਤੇ ਜਾਂਦੇ, ਰੋਟੀ ਬਣਾਉਣ ਤੋਂ ਪਹਿਲੇ ਜਾਂਦੇ
ਹਾਂ, ਨਹੀਂ ਮੈਂ ਟਿਊਸ਼ਨ ਬੁਲਾ ਕੇ ਆ ਰਹੀ ਨਾ ਤੇ ਉਹੀਓ ਮੇਰੀ ਸੈਰ ਐ ਹਾਂ, ਤੁਸੀਂ ਕੀ ਕਰਦੇ ਓ
ਆਪਾਂ ਤੇ ਵਿਹਲੇ ਹੈਗੇ, ਆਪਾਂ ਨੂੰ ਹੋਰ ਕੇੜੀ ਗੱਲ, ਤੁਸੀਂ ਟਿਊਸ਼ਨ ਆਏ ਮਤਲਬ ਟਿਊਸ਼ਨ ਆ ਗਈ ਮਤਲਬ ਵੱਡਿਆਂ ਬੱਚਿਆਂ ਨੂੰ, ਛੋਟੇ‌ ਬੱਚਿਆਂ ਨੂੰ ਕਢ ਕੇ
ਦੋਨਾਂ ਨੂੰ, ਦੋਨਾਂ ਨੂੰ ਪਲੇ ਤੋਂ ਲੈ ਕੇ ਸਿਕਸ ਕਲਾਸ ਤੱਕ
ਅੱਛਾ ਕੀ, ਮਤਲਬ ਹੋਮ ਟਿਊਸ਼ਨ ਦਿੰਦੇ ਉਹ, ਜਾਂ ਆਪਣੇ, ਮਤਲਬ ਆਂਉਦੇ ਨੀ
ਅਹ, ਹੋਮ ਟਿਊਸ਼ਨ ਵੀ ਦਿੰਦੇ ਆਂ, ਘਰ ਵੀ ਆਂਦੇ ਨੇ ਬ
ਸਾਰਾ ਹੀ ਕੁਛ ਕਰਦੇ ਆ, ਕਿੰਨੇ ਬੱਚੇ ਆਏ, ਟੋਟਲ ਕਿੰਨੇ ਆ ਜਾਂਦੇ ਬੱਚੇ- ਬੁਚੇ
ਹੈਗੇਗੀ ਨੇ ਚਾਰ- ਪੰਜ ਬੱਚੇ
ਹਮ ਲੈ, ਦੱਸਿਆ ਤੁਸੀਂ ਐਂਝ, ਕਿ ਉੱਥੇ ਵੀ ਜਾਂਦੀ ਐਥੇ ਜਾਂਦੇ, ਬੱਚੇ ਟੋਟਲ ਪੰਜ ਹੀ ਐ
ਅਰੇ ਤਿੰਨ ਬੱਚੇ ਘਰ ਆਂਦੇ, ਔਰ ਦੋ ਘਰਾਂ 'ਚ ਜਾਂਦੀਆਂ, ਉੱਥੇ ਇੱਕ- ਇੱਕ ਬੱਚਾ ਨਾ
ਅੱਛਾ ਹਮ
ਤੇ ਐਦਾਂ ਪੰਜ ਬੱਚੇ ਹੈ
ਅੱਛਾ, ਤੇ ਹੋਰ ਮਤਲਬ ਇਹੀਓ ਸਿਰਫ ਇਹੀਓ ਕਰਦੇ, ਹੋਰ ਕੁਛ ਨੀ ਕਰਦੇ ਕੰਮ
ਨਾ -ਨਾ ਬਸ ਇਹੀਓ ਕੰਮ ਕਰਦੇ ਆ, ਸਿਲਾਈ ਕਢਾਈ ਕਰ ਲੈਂਦੇ ਆ ਅਗਰ ਜਦੋਂ ਮਨ ਹੁੰਦਾ ਤੇ
ਅੱਛਾ
ਤੇ ਤੁਸੀਂ ਕੁਛ ਨਹੀ ਕਰਦੇ, ਅਸੀਂ ਵੀ ਮੈਂ ਮੈਂ ਵੀਕਾਮ ਕਰਦੀ ਹਾਂ, ਹਲੇ
ਹਜੇ ਕਰਦੇ ਭੀਕੋਮ, ਕਿਹੜਾ ਈਅਰ ਗੱਲ ਤੋਂ
ਹਾਲੇ ਸੈਕਿੰਡ ਈਅਰ ਚੱਲ ਰਿਹਾ, ਫੋਰਥ ਸੈਮਸਟਰ ਕੰਪਲੀਟ ਹੋ ਗਿਆ, ਹੁਣ ਫਿਫਥ ਸੈਮਸਟਰ ਆਇਆ
ਅੱਛਾ, ਤੇ ਕੋਲਜਾਂ ਦੀਆਂ ਛੁੱਟੀਆਂ ਚੱਲ ਰਹੀਆਂ ਹੋਣੀਆਂ
ਕੋਲਜ ਜਾਂਦੇ ਹੀ ਨਹੀ, ਸਰਕਾਰੀ ਕੋਲਜ ਏ ਸਾਡਾ ਆਂ
ਪ੍ਰਾਈ, ਮਤਲਬ ਉਹ, ਪੇਪਰ ਦੇਣ ਜਾਣਾ ਸਿਰਫ
ਹਾਂ ਪੇਪਰ ਦੇਣ ਜਾਣਾ, ਔਰ ਗੈਸ ਪੇਪਰ 'ਚੋਂ ਪੜਣਾ ਇਹ ਕੋਲਜ 'ਚ ਸਾਡੇ ਪੜ੍ਹਾਈ ਤੇ ਹੁੰਦੀ ਨੀ
ਅੱਛਾ, ਮੈਂ ਵੀ ਸ ਸੋਚਦਾ ਮੈਂ ਤੁਹਾਡੇ ਵਾਲੇ ਪਾਸੇ ਆ ਕੇ ਨਾ ਡਿਗਰੀ ਕਰ ਲੈਣੀ, ਨੁਕਸਾਨ ਹੀ ਬਿਨਾਂ ਪੜ੍ਹੇ ਹੋਜਾਂਗੇ ਪਾਸ
ਆਜੋ -ਆਜੋ
ਪਰ ਥੋੜਾ ਫਰਕ ਪਏਗਾ, ਕਿਉਂਕਿ ਸਾਡੇ ਆਪਾਂ ਜੋ ਪੜ੍ਹਿਆ ਤਾਂ ਉਹ ਉੱਧਰ ਫਰਕ ਹੋਏਗਾ ਹਿਸਟਰੀ ਵਗੈਰਾ 'ਚ
ਹਾਂ, ਫਰਕ ਹੈ ਇੱਥੇ ਸਾਰਾ ਹਿੰਦੀ 'ਚ ਹੋਏਗਾ
ਨਹੀਂ ਹਿੰਦੀ ਦਾ ਤੇ ਕੋਈ ਚੱਕਰ ਨੀ, ਮਤਲਬ ਜੋ ਆਪਾਂ ਗਿਆਰਵੀਂ ਬਾਰਵੀਂ ਪੜ੍ਹਿਆ ਜਾਵੇ, ਉਹ ਹੁੰਦੀ ਹੈ ਹਿਸਟਰੀ ਪੋਟੀਕਲ ਉਹੀ ਹੁੰਦੀ, ਉਹ ਚੇਂਜ ਆਜੇਗਾ ਹਰਿਆਣੇ ਜਦੋਂ ਯੂਪੀ ਹੋ ਜਾਣੀ
ਉਹ, ਪੜ੍ਹਾਈ ਦਾ ਤੇ ਫ਼ਰਕ ਹੋਏਗਾ, ਸਟੇਟ ਏ ਸਟੇਟ ਦੀ ਪੜ੍ਹਾਈ ਅਲੱਗ ਹੁੰਦੀ ਐ ਨਾ
ਉਹ ਫੇਰ ਫਰਕ ਜਿਆਦਾ ਆ ਜਾਏਗਾ ਨਾ ਸਾਨੂੰ, ਸਮਝ ਨਹੀਂ ਆਉਣੀ ਉਹ ਹਿਸਾਬ ਉਹਦੇ ਹੇਠ ਸਾਨੂੰ ਪੜ੍ਹਣਾ ਪਏਗਾ, ਹੁਣ ਐਧਰ ਨਹੀਂ ਅਜੇ ਤੇ ਹਜੇ, ਘਰੋਂ ਨਿਕਲੇ ਆ ਬਾਹਰ
ਅੱਛਾ, ਘੁੰਮਣ ਗਏ ਦੇ ਓ?
ਨਹੀਂ ਹਏ ਘਰ ਦੇ ਬਾਹਰ ਬੈਠੇ ਹਾਂ, ਹਜੇ ਤੇ ਨੋ ਵਜੇ ਯਾਰ ਮੰਦਰੋਂ ਆਏਗਾ, ਉਸ ਤੋਂ ਬਾਅਦ ਵੇਖਾਂਗੇ, ਜਾਣਾ ਹੈਏਗਾ ਠੀਕ, ਨਹੀ ਤੇ ਘਰ ਬੈਠੀ ਹੋਏ ਆ।
ਅੱਛਾ, ਬਣ ਗਈ ਰੋਟੀ ਇੱਦਾਂ।
ਪਤਾ ਨੀ।
ਅੱਛਾ, ਘਰ ਦੇ ਥੱਲੇ ਬੈਠੇ ਦਾ ਤੇ ਵੀ ਨੀ ਪਤਾ।
ਵਿਆਹ ਕੰਮ ਜਨਾਨੀਆਂ ਨੂੰ ਪਤਾ ਹੋਣੇ ਚਾਹੀਦਾ, ਬੰਦਿਆਂ ਨੂੰ ਥੋੜੀ ਬਣਾਣੀਆਂ ਰੋਟੀਆਂ, ਬੰਦਿਆਂ ਦਾ ਕੰਮ ਬੰਦਿਆਂ ਦਾ ਕੰਮ ਸਿਰਫ ਖਾਣਾ ਹੁੰਦਾ।
ਅੱਛਾ ਪਕਾਣਾ ਨੀ ਹੁੰਦਾ?
ਨਾ, ਪਕਾਣਾ ਬਾਹਰ ਦੇ ਮੁਲਕ ਥੋੜੀ ਆਏ ਦੇ ਆਂ ਆਪੇ ਪਕਾਈਏ ਤੇ ਆਪੇ ਖਾਈਏ।
ਸਹੀ ਗੱਲ ਹੈ, ਤੇ ਤੁਸੀਂ- ਤੁਸੀਂ ਕਿੱਥੇ ਤਕਣ ਪੜੇ ਦੇ ਓ?
ਮੈਂ ਮੇਰੀ ਹੋਈ ਦੀ ਬੀ ਏ ਹੋ ਗਈ ਦੀਏ ਮੇਰੀ, ਮਾਸਟਰ ਮੈਂ ਕਰਦਾ ਪਿਆ।
ਅੱਛਾ, ਬੀ ਏ ਕੰਪਲੀਟ ਹੋ ਗੀ।
ਹੋਰ।
ਅੱਛਾ ਫਿਰ ਤੇ ਸਹੀਏ, ਕਿਹੜੀ ਸਟ੍ਰੀਮ ਲਿੱਤੀ ਸੀ?
ਲੈ ਬੀ ਏ ਸਟ੍ਰੀਮ ਈ ਏ ਹੋਰ ਕਿਹੜੀ ਆਰਟਸ ਏ, ਬੀ ਏ ਈ ਆਏਗੀ।
ਨਹੀਂ ਅਲੈਵਨ ਤੇ ਟਵੈਲਥ ਇਚ।
ਆਰਟਸ, ਤਾਈਏ ਤਾਂ ਬੀ ਏ ਕੀਤੀ।
ਅੱਛਾ। ਅੱਛਾ ਨਹੀਂ ਚੇਂਜ ਵੀ ਕਰ ਲੈਂਦੇ, ਸਾਡੇ ਯੂਪੀ ਦਾ ਚੇਂਜ ਹੋ ਜਾਂਦਾ, ਆਰਟਸ ਲੈ ਕੇ ਬੰਦੇ ਬੀਕੋਮ ਕਰ ਲੈਂਦੇ।
ਉਹ ਕਾਰ ਤੇ ਲੈਂਦੇ ਆ ਪਰ ਆਪਾਂ ਕਰਨੇ ਨੀ ਸੀ, ਜੇ ਆਪਾਂ ਨੌਕਰੀ ਨੀ ਕਰਨੀ ਤੇ ਆਪਾਂ ਹੀ ਕਰਨਾ ਕਰਕੇ। ਹ
ਸਹੀ ਗੱਲ ਏ, ਘਰ ਸਹੀ ਸਾਰੇ?
ਹੋਰ, ਸਾਰੇ ਵਧੀਆ ਲੈ ਰਹੇ ਨਜਾਰੇ।
ਕੀ ਕਰਦੇ ਪਾਪਾ ਤੁਹਾਡੇ?
ਸਾਡੀ ਫੈਕਟਰੀ ਏ।
ਅੱਛਾ ਫੈਕਟਰੀ ਏ, ਤੇ ਤੁਸੀਂ ਵੀ ਫੈਕਟਰੀ ਚ ਹੀ ਕੰਮ ਕਰ ਲਿਆ ਕਰੋ ਨਾ।
ਤੇ ਮੈਂ ਉੱਥੇ ਹੀ ਕਰਨਾ।
ਤੇ ਹੁਣੇ ਤਾਂ ਤੁਸੀਂ ਕਿਹਾ ਮੈਂ ਵਿਹਲਾ।
ਮੈਂ ਵਿਹਲੇ ਹੀ ਆ, ਦੋ ਤਿੰਨ ਘੰਟੇ ਹੀ ਜਾਣਾ ਹੁੰਦਾ ਉੱਥੇ।
ਅੱਛਾ, ਸਹੀ ਪਾਪਾ ਨਾਲ ਮਿਲ ਕੇ ਕਰਾ ਲੈਂਦੇ ਹੋ ਗਏ ਕੰਮ।
ਹੋਰ।
ਘਰ ਕੌਣ- ਕੌਣ ਆ ਤੁਹਾਡੇ?
ਸਾਡੇ ਘਰ ਬੜੇ ਜਾਣੇ।
ਜੁਆਇੰਟ ਫੈਮਿਲੀ ਆ?
ਹੂੰ।
ਅੱਛਾ, ਤਾਂ ਹੋਰ ਕੋਈ ਅਦਰਵਾਈਜ਼ ਹੋਰ ਕੁਛ ਨੀ ਕਰਦੇ?
ਹੋਰ ਬਸ ਕੁਛ ਨੀ, ਹੋਰ ਵੇਲੀਆਂ ਮਾਰ ਲਿਆ, ਜਿੰਮ- ਜੂਮ ਕਰ ਲਿਆ,। ਫਿਰ ਲਿਆ।
ਅੱਛਾ ਜਿੰਮ ਜਾਂਦੇ ਹੋ ਗਏ?
ਹੂੰ।
ਜਿਮ ਦੇ ਪਾਊਡਰ ਵੀ ਪੀਂਦੇ ਹੋ ਗਏ ਫਿਰ ਤੇ ਤੁਸੀਂ?
ਨਹੀਂ ਪੋਡਰ ਆਪਾਂ ਅਜੇ ਤੱਕ ਇਕ ਹੀ ਪੀਂਦੇਆ, ਹੋਰ ਕੁਛ ਨੀ ਪੀਂਦੇ। ਘਰਟੀਨ ਆ ਘਰਟੀਨ ਬਸ ਓਸ ਤੋਂ ਇਲਾਵਾਂ ਨੀ ਕੁਛ ਪੀਂਦੇ। ਓ ਵੀ ਛੱਡ ਦੇਣ ਦੋ-ਤਿੰਨ ਮੀਨੇ ਪੀ ਕੇ ਫਿਰ ਛੱਡ ਦੇਣਗੇ।
ਅੱਛਾ ਮਤਲਬ ਕੰਟੀਨਿਊ ਨੀ ਚਲਾਂਦੇ।
ਨਾ ਕੰਟੀਨਿਊ ਚਲਾਣ ਫਿਰ ਅਸਰ ਪੈਂਦਾ ਨਾ ਕਿਡਨੀ ਵਗੈਰਾ ਤੇ
ਅੱਛਾ।
ਕਿਉਂਕਿ ਪਾਨੀ, ਪਾਨੀ ਤਾਂ ਆਪਾਂ ਇੰਨਾ ਪੀਂਦੇ ਨੀ ਜੇੜਾ ਕੋਛ ਅਸਰ ਨੀ ਆਏਗਾ। ਇਸ ਕਰਕੇ ਦੋ-ਤਿੰਨ ਮੀਨੇ ਖਾ ਕੇ ਫਿਰ ਇੱਕ-ਦੋ ਮੀਨੇ ਛੱਡ ਦਿਣੇ ਆ।
ਅੱਛਾ ਵਧੀਆ, ਕਿੰਨੀ ਫੀਸ ਜਾਂਦੀ ਤੁਆਡੀ ਜਿੰਮ ਦੀ ਫੇਰ
ਮੇਰੀ ਤਾਂ ਸਿਰਫ਼ ਚਾਰ ਸੌ ਰਪੇ ਜਾਂਦੀ ਏ।
ਅਰੇ, ਬੜੀ ਸਸਤੀ ਜੇਮ ਐ।
ਸਸਤੀ ਅ ਏਨੇ ਏ ਹੁੰਦੇ ਜੇਮ ਕੋ ਮਤਲਬ ਪੰਜ ਸੌ ਰੁਪਏ ਸੀ ਓ ਵੈਸੇ ਜਾਣਕਾਰ ਹੈਗਾ ਤੇ ਚਾਰ ਸੌ ਰਪੇ ਦਿੰਨੇ ਆ।
ਅੱਛਾ, ਨਾ ਸਾਡੇ ਯੂਪੀ ਚ ਤੇ ਹਜ਼ਾਰ ਰਪੇ ਜਾਂਦੀ ਏ ਫੀਸ।
ਨਈ, ਐਵੇਂ ਜਿੰਮ ਤੇ ਚਾਏ ਤੁਸੀਂ ਤਿੰਨ-ਤਿੰਨ ਹਜ਼ਾਰ ਰਪੇ ਦੀ ਫੀਸ ਦੇਈ ਜਾਓ। ਜਿਮ ਤੇ ਐਹੋ ਜੀ ਵੀ ਹੈਗੀ‌ ਏ‌। ਤਿੰਨ ਜ਼ਾਰ ਛੱਡ ਕੇ ਪੰਜ ਜ਼ਾਰ ਵੀ ਹੈਗੀ ਏ ਮੀਨੇ ਦੀ ਓ ਤੇ ਅਪਣੇ ਆਪ ਅਪਣੇ ਸਾਬ ਨਾਲ ਜੈਹੋ ਜੀ ਜਿਮ ਜਾਵਾਂਗੇ, ਓਹੋ ਜੇ ਪੈਹੇ।
ਸਈ ਗੱਲ ਏ।
ਜਿਮ ਨੇ ਥੋੜ੍ਹੀ ਕੁਛ ਕਰਨਾ, ਕਰਨਾ ਤੇ ਖਾਣ-ਪੀਣ ਨੇ ਐ।
ਹੂੰ। ਹਾਂ ਸਈ ਗੱਲ ਏ, ਜਿੰਨੇ ਜਿਮ ਵਾਲੇ ਨੂੰ ਦੇਣੇ ਓਨੇ ਖਾਲੋ।
ਐਕਸਸਾਈਜ਼ ਤੋਂ ਵੀ ਓ ਵੱਡੇ ਜਿੰਮ ਚ ਵੀ ਓਇਓ ਕਰਨੀ ਤੇ ਛੋਟੇ ਚ ਵੀ ਓਇਓ ਕਰਨੀ।
ਹੂੰ।
ਯਾਂ ਤੇ ਹੋਏਗਾ ਵੱਡੇ ਚ ਕੁਛ ਫ਼ਰਕ ਆਣਾ ਹੁੰਦਾ ਥੋੜਾ-ਬੋਤ ਫ਼ਰਕ ਆਂਦਾ, ਜਲਦੀ ਆਂਦਾ ਓ ਮਸ਼ੀਨਾਂ ਥੋੜੀ ਵਧੀਆ ਹੁੰਦੀਆਂ, ਹੋਰ ਕੀ ਹੁੰਦਾ।
ਹੂੰ ਸਈ ਗੱਲ ਏ ਮੈਂ ਵੀ ਸੋਚ ਰਈ ਆਂ ਕਰਲਾ ਜਿੰਮ
ਕਰੋ-ਕਰੋ।
ਕੁੜੀਆਂ ਵਾਲੀ ਜਿੰਮ ਜੋਏਨ ਕਰਾਂਗੀ ਮੈਂ ਤੇ।
ਕੁੜੀਆਂ, ਏਕ ਈ ਜੇਮ ਹੁੰਦੀ ਏ ਕੁੜੀਆਂ ਦੀ ਕੋਈ ਅਲੱਗ ਥੋੜੀ ਆਂਦੀ ਏ।
ਨਾ ਕੁੜੀਆਂ ਦੀ ਅਲੱਗ ਵੀ ਆਂਦੀ ਐ।
ਕੋਈ ਨੀ ਇਕੋ ਇਚ ਈ ਹੁੰਦਾ ਸਭ-ਕੁਛ ਐ ਹੁੰਦਾ ਥੋੜੀ ਓ ਥੋੜ੍ਹੀ ਜਿਆਦਾ ਵਧੀਆ ਬੰਨੀ ਦੀ ਹੋਏਗੀ, ਓ ਯੂਨੀਸੈਕਸ ਚ ਆਜੇਗੀ ਹੋਰ ਕੀ ਹੋਏਗਾ।
ਹਾਂ ਹੋ ਸਕਦਾ, ਮੈਂ ਤੇ ਵਜ਼ਨ ਗੇਨ ਕਰਨਾ ਏ ਨਾ ਜਿੰਮ ਜਾ ਕੇ।
ਗੇਨਿੰਗ ਤੇ ਕਾਰ ਕਰੋ ਨਾ ਪੈਲੇ, ਓਥੇ ਚ ਜਾ ਕੇ ਥੋੜੀ ਹੋ ਜੇਗੀ ਓਥੇ ਤੇ ਉਲਟਾ ਵਜਨ ਕੱਟ ਕੱਟਣਾ ਈ ਏ ਜ਼ਿਆਦਾ। ਸਾਡੇ ਕੋਲੇ, ਸਾਡਾ ਤਾ ਹਜੇ ਤੱਕ ਵੱਧਦਾ ਨੀ ਪਯਾ।
ਅੱਛਾ, ਤੁਸੀਂ ਤਾਂ ਫਿੱਟ ਹੋ ਰੇ ਹੋਗੇ ਨਾ ਸਿਕਸ ਪੈਕ ਬਨਾ
ਆਪਾਂ ਨੀ ਕੁਛ ਬਣਾਣਾ ਆਪਾਂ ਸਾਡਾ ਟੇਡ ਈ ਪੈਕ ਹੈਗਾ। ਬਸ ਆਪਾਂ ਨੀ ਕੋਈ ਪੈਕ-ਪੂਕ ਬਣਾਣੇ। ਅ ਆਪਾਂ ਮੋਟੇ ਹੋਣਾ ਬਸ ਜੈਵੇ ਮਰਜ਼ੀ ਹੋ ਜਈਏ।
ਤੇ ਮੋਟੇ ਹੋ ਕੇ ਤੇ ਬੇਕਾਰ ਲੱਗੋਗੇ।
ਓ ਮੋਟੇ ਨੀ ਨਾ ਹੋਣਾ, ਮਤਲਬ ਤਗੜੇਪਨ ਆਲੇ ਮੋਟੇ ਹੋਣਾ। ਟੇੱਡ ਬਾਹਰ ਕੱਢਣ ਵਾਲਾ ਮੋਟਾ ਨੀ ਹੋਣਾ। ਹੂੰ
ਤੇ ਠੀਕ ਐ।
ਸਿਕਸ ਪੈਕ ਕੀ ਕੱਪੜਿਆਂ ਚ ਕੀਨੂੰ ਨਜ਼ਰ ਆਣੇ, ਸਿਕਸ ਪੈਕ ਬਨਾ ਕੇ ਕੀ ਫੈਦਾ।
ਸ਼ਈ ਗੱਲ ਏ ਐ ਵੀ ਗੱਲ ਸਈ ਐ।
ਐਵੇ ਈ ਅਪਣੀ ਰੋਟੀਆਂ ਛੱਡੋ, ਛੱਤੀ ਸਿਆਪੇ ਕਰੋ। ਬਸ ਉਹੀ ਆਪਣਾ, ਆਪਣਾ ਸਿੰਪਲ ਕਰੀ ਜਾਓ, ਜੋ ਕਰਦੇ ਪਏ ਔ।
ਤੇ ਉਹ ਜੋ ਹੁੰਦਾ ਪਿਆ, ਉਹੀ ਓ ਗੱਲ ਸਹੀ ਹੈ।
ਸਿਕਸ ਪੈਕ ਵੀ ਤਾਂ ਵਧੀਆ ਲੱਗਦਾ ਬੰਦਾ ਤਗੜਾ ਹੋਏ, ਜਿਹੜਾ ਪਹਿਲੀ ਪਤਲਾ ਹੋਏਗਾ, ਉਹ ਸਿਕਸ ਪੈਕ ਕੱਢੇਗਾ ਮਤਲਬ ਭੁੱਖ ਨਾਲ ਨਿਕਲੇ ਦੇ ਆ
ਸਹੀ ਗੱਲ ਐ।
ਉਹਦਾ ਕੀ ਫਾਇਦਾ ਕਿ ਬੰਦੇ ਨੇ ਕੱਢੇ ਸਿਕਸ ਪੈਕ ਹੋਏ ਨੇ ਬੰਦਾ ਉਹਦੇ ਚਪੇੜ ਮਾਰ ਦੇ ਬੰਦਾ ਖ ਡਿਗਿਆ ਦਾ ਹੋਏ
ਸਹੀ ਗੱਲ ਏ। ਬੰਦਾ ਤਗੜਾ ਤੇ ਹੋਣਾ ਚਾਹੀਦਾ।
ਤਗੜਾ ਏ ਬੰਦਾ, ਫੇਰ ਤੇ ਮੰਨਿਆ ਸੀ ਹੈ ਵਜਨ ਫੇਰ ਸਿਕਸ ਪੈਕ ਬਣਨੇ ਹੋਏ ਵਧੀਆ ਵੀ ਲੱਗਣਗੇ ਹਾਂ ਬਈ ਬੰਦੇ ਸ਼ਰੀਰ ਏ ਤਾਂ ਹੈਗੇ ਆ
ਤੇ ਤੁਹਾਡੇ ਕੋਲ ਅਗਰ ਇੰਨਾ ਟਾਈਮ ਆ ਤੇ ਯੂਟੀਊਬ ਤੇ ਵੀਡੀਓ-ਵੁਡੀਓ ਬਣਾ ਲੋ
ਵੀਡੀਓ ਬਣਾਨੀ ਕਿਹੜੀ ਸੋਖੀ ਪਈ ਆ ਉਹਦੇ ਲਈ ਫਿਰਨਾ ਪਏਗਾ। ਫਿਰਨ ਲਈ ਸਾਡੇ ਕੋਲ ਟਾਈਮ ਨੀ
ਅਰੇ ਨਹੀਂ ਜਿੱਦਾਂ ਤੁਸੀਂ ਆਪਣੇ ਯਾਰਾਂ ਨਾਲ ਗੇੜਾ ਸ਼ੇੜਾ ਮਾਰਨ ਜਾਂਦੇ ਤੇ ਉਹ ਬਾਜਾਰ ਚ ਉਹਦਾ ਇੱਕ ਲੋ ਬਣਾ ਲਿਆ।
ਇੱਧਰ ਕਿਹੜੀ ਉੱਥੇ ਕਿਹੜਾ ਬਣ ਜਾਣਾ ਇਨਾ ਥੋੜ੍ਹੀ ਆਪਾਂ ਫਿਰਦੇ ਆ ਸਾਰੇ ਜਨੇ ਕਿਤੇ ਉਵੇਂ-ਉਵੇਂ ਬਾਹਰ ਜਾਂਨੇ ਆ ਕਿਤੇ ਤਾਂ ਬਣਾਣਾ ਚਾਹੀਦਾ।
ਅੱਛਾ ਨਹੀਂ ਇਦਾਂ ਵੀ ਮੰਦਰ ਘੁੰਮਣ ਜਾਏ ਮੰਦਰ ਦਾ ਬਣਾ ਲਓ ਕਿਤੇ ਗੁਰਦੁਆਰੇ ਗਏ ਤੇ ਗੁਰਦੁਆਰੇ ਦਾ ਬਣਾ ਲਿਆ।
ਹਾਂ ਉਹ ਕਹਿੰਦਾ ਸੀਗਾ ਮਤਲਬ ਵੈਸੇ ਕਿਤੇ ਘੁੰਮਣ ਜਾਈਏ ਫੇਰ ਤੇ ਬਣ ਜੇ
ਹਾਂ-ਹਾਂ ਘਰ ਪਏ-ਪਏ ਵੀ ਬਣ ਜੇਗਾ। ਗਾਈਜ ਅੱਜ ਮੈਂ ਸਾਰਾ ਦਿਨ ਗਰ ਰਹੂੰਗਾ। ਯੇ ਕਰੂੰਗਾ, ਯੇ ਕਰੂੰਗਾ
ਹੁਣ ਸਾਡਾ ਥੋੜਾ ਪਾਸਾ ਅਲੱਗ ਵੈ ਨਾ ਸਾਡੇ ਹੱਥ ਤੇ ਅੱਜ ਬਲੋਗ ਬਣਾਉਂਦੇ ਤੇ ਕੱਲ ਸਾਡੇ ਲੋਕਾਂ ਨੇ ਹੱਸਣਾ
ਹਾਂ, ਨਹੀਂ ਹੁਣ ਤਰੱਕੀ ਚਾਈਦੀ ਤੇ ਲੋਕੀਂ ਤੇ ਬਈ ਹੱਸਾਂਗੇ
ਤੇ ਤਰੱਕੀ ਸਹੀ ਤਰਾ ਚੱਲੇ ਨਾ ਠਟਿਆ ਪੰਜਾਬੀ ਜਿਹੜੇ ਠਠਿਆਰ ਹੁੰਦੇ ਆ ਨਾ ਉਹ ਬੰਦੇ ਨੂੰ ਮਸ਼ਹੂਰ ਕਰ ਦਿੰਦੇ ਆ ਜ਼ਿਆਦਾ ਜਲਦੀ
ਤੇ ਉਹ ਸਗੋਂ ਸਹੀ ਹੈ ਨਾ ਵਾਇਰਲ ਛੇਤੀ ਹੋ ਜਾਓਗੀ।
ਵੇਖਣੇ ਆ ਆਪਨਣੇ ਲੈੇਨੇ ਆ ਆਪਣੀ ਭੂਆ ਦੇ ਮੁੰਡੇ ਦਾ ਚੈਨਲ-ਚੂਨਲ ਪਹਿਲੇ ਜਾਂ ਉਦੋਂ ਸੋਚਿਆ ਸੀ। ਬਈ ਜਦੋਂ ਆਪਾਂ ਪਿੱਛੇ ਗਏ ਸੀ। ਹੇਮਕੁੰਡ ਸਾਬ
ਹਾਂ ਤੇ ਲੈ ਜਾਂਦੇ
ਫਿਰ ਉਹ ਫੋਨ, ਉੱਥੇ ਜਾ ਕੇ ਫੋਨ ਨੀ ਸਹੀ ਚੱਲਦੇ ਫੋਨਾ ਨੂੰ ਬਿਮਾਰੀ ਪੈ ਜਾਂਦੀ ਆਂ ਕਿਹੜੇ ਉਹ ਨਹੀਂ ਉਹੀ ਜਿਹੜੇ ਕਹਿ ਰਹੇ ਸੀ ਨਾ ਐਂਡਰਾਇਡ ਫੋਨ ਇਚ ਬਿਮਾਰੀ ਆ ਜਾਂਦੀ ਹੈ। ਐਂਡਰੋਇਡ ਫੋਨ ਨੀ ਸਹੀ ਚੱਲਦੇ ਉੱਥੇ ਐਂਡਰੋਇਡ ਫੋਨ ਲੀ ਲਿਥੀਅਮ ਬੈਟਰੀ ਹੁੰਦੀ ਏ ਤੇ ਲਿਥੀਅਮ ਬੈਟਰੀ ਉੱਤੇ ਜਾ ਕੇ ਸੁਕ ਜਾਂਦੀ ਏ।
ਅੱਛਾ ਫਿਰ ਚੱਲ ਉਹ
ਸਵਿੱਚ ਓਫ ਹੋ ਜਾਂਦੇ ਆ। ਕਦੀ ਆਪਣੇ-ਆਪ ਓਨ ਹੋ ਗਿਆ ਕਦੀ ਸਵਿੱਚ ਓਫ ਹੋ ਗਿਆ। ਆਪਣੇ-ਆਪ ਚਾਰਜਿੰਗ ਹੋ ਗਈ। ਆਪਣੇ-ਆਪ ਉੱਡ ਗਈ ਐ ਹਿਸਾਬ
ਹਮ ਚਲੋ ਠੀਕ ਐ ਫਿਰ ਮੈਂ ਕਰਦੀ ਆ ਤਾਨੂੰ ਕੌਲ ਠੀਕ ਹੈ। ਸਸੀਕਾਲ
ਠੀਕ, ਸਾਸਰੀਕਾਲ